ਹੈਲੋ
ਸਾਸ਼ੀ ਕਾਲ।
ਸਨਾਓ ਠੀਕ ਠਾਕ
ਹਾਂਜੀ ਸਭ ਵਦੀਆ, ਤੁਸੀ ਦਸੋ
ਅਸੀ ਵੀ ਠੀਕ ਠਾਕ ਆਂ, ਤੁ ਸਨਾਓ ਕੀ ਕਰਨ ਡੇ ਜੇ
ਕੋਝ ਨੀ ਮੈਂ ਹੁਣੇ ਅੰਮਬਸਰੋਂ ਆਈ ਆਂ, ਸ਼ੈਰੋਂ ਹਾਂਜੀ
ਸ਼ੈਰ ਚ ਰੈਂਦੇ‌ ਐ।
ਨਈ, ਨਈ ਸ਼ੈਰ ਚ ਨ ਰੇਂਦੀ, ਓਦਾਂ ਕੰਮ ਸੀ ਤੇ ਓਥੋਂ ਆਈ ਮੈਂ
ਠੀਕ ਐ।
ਹਾਂ, ਤੂਸੀ ਦਸੋ
ਅਸੀ ਵੀ ਠੀਕ ਠਾਕ ਆਂ, ਤੋਆਨੂੰ ਸ਼ੈਰ ਚ ਰੈਣਾ ਪਸੰਦ ਆ ਕੇ ਪੇੰਡ ਚ
ਮੈਂ ਤੇ ਸ਼ੈਰ ਚ ਆਈ, ਨਈ ਜਾਣਾ ਤੇ ਮੈਨੂੰ ਵੈਸੇ ਪਿੰਡ ਈ ਪਸੰਦ ਆ।
ਹਾਂਜੀ, ਪੇਂਡੂ ਤਾ ਵਦੀਆ ਨਾ
ਹਾਂ, ਓ ਕਦੇ, ਕਦੇ ਸ਼ੈਰ ਚੱਲ ਜੀਦਾ
ਠੀਕ ਐ।
ਹਾਂਜੀ। ਪਰ ਸ਼ੈਰ ਦਾ ਏ ਵਾ ਵੀ ਲਾਗੇ ਬੰਨੇ ਚੀਜ਼ਾਂ ਛੇਤੀ ਮਿਲ ਜਾਂਦੀਆਂ।
ਹਾਂਜੀ, ਪੇਂਡ ਦਾ ਵੀ ਏਦਾਂ ਵਦੀਆ ਏ।
ਹਾਂ ਪੇਂਡ ਦਾ ਵੀ ਵਦੀਆ, ਪੇਂਡ ਚ ਸਗੋਂ ਤਾਜ਼ੀ ਹਵਾ ਮੇਲਦੀ ਆ।
ਹਾਂਜੀ, ਖੁੱਲਾ ਮੋਲ ਹੁੰਦਾ ਏ। ਵਦੀਆ, ਏਕ ਦੂਜੇ ਨਾਲ ਮਿਲਨਾ ਵਰਤਨਾ
ਸ਼ੈਰਾਂ ਚ ਤਾਂ ਮੈਂ ਸੁਣੇਆ ਵੇਖਿਆ ਬੀ ਲੋਕੀ ਬਾਰ ਹੀ ਨੀ ਨਿਕਲਦੇ ਆਪਨੇ, ਆਪਨੇ ਘਰ ਰੈਂਦੇ ਐ।
ਹਾਂਜੀ, ਸ਼ੈਰਾਂ ਚ ਨੀ ਬਾਰ ਨਿਕਲਦੇ ਲੋਕੀ, ਪਤਾ ਈ ਨੀ ਕੋਈ ਲਾਗੇ ਰੇਂਦਾ ਐ ਕ ਨਈ ਰੈਂਦਾ।
ਹਾਂ ਇਹ ਵੀ ਗੱਲ ਹੈਗੀ ਆ, ਇਹ ਸ਼ਹਿਰ ਦਾ ਵਸ ਬ ਇਹੀ ਸੁੱਖ ਕਿ, ਉੱਥੇ ਮਤਲਬ ਕੰਮ ਕੁਮ ਬੰਦਾ ਕਰ ਲੈਂਦਾ ਆ।
ਹਾਂਜੀ,
ਕੰਮ ਜਾਂ ਲਾਗੇ ਛੇਤੀ ਚੀ ਛੇਤੀ ਫੜ ਲੇਂਦਾ
ਏਹ ਤੇ ਗੱਲ ਹੈਗੀ ਐਂ, ਕੰਮ ਦੀ ਓਦਾਂ ਸੌਖ ਐ ਵੀ ਸ਼ੈਰ ਦੇ ਵੇਚ ਕੰਮ ਮੇਲ ਜਾਂਦਾ ਏ
ਹਾਂ, ਚੱਲ ਪੇਂਡ ਦਾ ਵੀ ਏ ਆ ਵੀ ਲੋਕੀ ਕੱਠੇ ਹੋ ਜਾਂਦੇ ਆ।
ਹਾਂਜੀ।
ਗੱਲਾਂ, ਗੁੱਲਾਂ ਮਾਰ ਲਈਦੀਆਂ।
ਹਾਂਜੀ।
ਨਾਲੇ ਸ਼ੈਰ ਚ ਤੇ ਜੇ ਅਹੀ ਕੇਹੇ ਨੂੰ ਜਾਨਦੇ ਨਾ ਹੋਵਾਂਗੇ ਤੇ ਜੇ ਲੋੜ ਪੈ ਜੇ ਬੰਦੇ ਦੀ ਤੇ ਫੇਰ ਕੋਣ ਆਏਗਾ।
ਇਹ ਤੇ ਗੱਲ ਹੈਗੀ ਹੈ, ਸ਼ਹਿਰ ਦੇ ਵਿੱਚ ਤੇ ਕੋਈ ਰਾਤ ਬਾਜ਼ ਹੀ ਨਹੀਂ ਸੁਣਦਾ ਹੈਗਾ। ਪਿੰਡ ਦੇ ਵਿੱਚ ਇਹ ਵੈ, ਇੱਕ ਵਾਰੀ ਆਵਾਜ਼ ਮਾਰੋ ਸਾਰਾ ਪਿੰਡ ਇਕੱਠਾ ਹੋ ਜਾਂਦਾ, ਝੱਟ ਪਤਾ ਲੱਗ ਜਾਂਦਾ ਲੋਕ ਲੋਕਾਂ ਨੂੰ ਪਿੰਡ ਦਾ ਬਹੁਤ ਸੌਖਾ,
ਹਾਂ ਇੱਥੇ ਛੋਟੀ ਜਿਹੀ ਚੀਜ਼ ਨੀ ਹੁੰਦੀ ਸਾਰਾ ਪਿੰਡ ਹੀ ਇਕੱਠਾ ਹੋ ਜਾਂਦਾ।
ਹੂੰ, ਪਿੰਡਾਂ ਦੇ ਵਿੱਚ ਤੇ ਬਹੁਤ ਆਰਾਮ ਹੈ, ਰਹਿਣ-ਸਹਿਣ ਦਾ। ਲੋਕੀ ਇਕੱਠੇ ਹੋ ਕੇ ਬਹਿ ਜਾਂਦੇ ਨੇ, ਸੱਥ ਵਿੱਚ ਗੱਲਾਂ ਬਾਤਾਂ ਮਾਰਦੇ ਨੇ ਬਜ਼ੁਰਗ
ਹਾਂ ਸ਼ਹਿਰ ਵਿੱਚ ਤਾਂ ਸਿਰਫ਼ ਆਪੋ ਧਪ ਹੀ ਹੁੰਦੀ।
ਹਾਂ ਉੱਥੇ ਨੀ ਕੋਈ ਵੀ ਕਿਸੇ ਦੀ ਸੁਣਦਾ ਹੈਗਾ।
ਹਾਂ, ਉਹ ਕੋਈ ਰਾ ਚ ਕੋਈ ਵੀ ਤੁਰਿਆ ਜਾਏ, ਕੁੱਝ ਵੀ ਨੀ ਮਤਲਬ, ਗੱਲ ਗੁਲ ਵੀ ਕਰਦਾ ਨਾ ਕੋਈ, ਦੇ ਅਹ ਕੀ ਕਹਿੰਦੇ ਨੇ ਗਵਾਢ ਹੀ ਹੋਏ ਭਾਏਂ।
ਹੂੰ-ਹੂੰ,
ਤਾਂ ਵੀ ਨੋ ਕੋਈ ਕਾਉਂਦਾ-ਕਾਉਂਦਾ ਇਥੇ ਚਾਲਕ, ਘਰ ਵੀ ਚੱਲਦੀ ਹੈ, ਤੇ ਕਮਾ ਵੀ ਲਗਦਾ।
ਹੂੰ ਨਹੀਂ ਪਿੰਡ ਚ ਤੇ ਬਹੁਤ ਆਰਾਮ ਹੈ, ਦੁੱਖ-ਸੁੱਖ ਵੇਲੇ ਸਾਰੇ ਹਰ ਉਹ ਜਾਂਦੇ ਨੇ ਮਿੰਟੋ-ਮਿੰਟ ਹੀ,
ਪਿੰਡ ਵਾਲੇ ਕਹਿੰਦੇ, ਪ ਕਈ ਪਿੰਡਾਂ ਵਾਲੇ ਕਹਿੰਦੇ ਸ਼ਹਿਰ ਵਧੀਆ ਤੇ ਸ਼ਹਿਰ ਵਾਲੇ ਕਹਿੰਦੇ ਪਿੰਡ ਵਧੀਆ।
ਸ਼ਹਿਰ ਚਲੋ, ਆਪਣੀ ਜਗ੍ਹਾ ਸਹੀ ਹੈ। ਤੇ ਪਿੰਡ ਵੀ ਆਪਣੀ ਜਗ੍ਹਾ ਸਹੀ ਹੈ, ਜੋ ਪਿੰਡ ਚ ਸਾਨੂੰ ਮੌਜ ਹੈ। ਉਹ ਸ਼ਹਿਰ 'ਚ ਨਹੀਂ ਹੈਗੀ।
ਸ਼ਹਿਰ ਚ ਸ਼ਹਿਰ ਚ ਕਿਹੜਾ ਭਈ ਨਿਆਣੇ ਜਿਵੇਂ, ਭੱਜ ਨੱਸਦੇ ਆ।
ਸਹੀ ਗੱਲ ਆ, ਪਿੰਡਾਂ ਚ ਤੇ ਬਹੁਤ ਸਹੂਲਤਾਂ ਨੇ ਓਦਾਂ,
ਹਾਂ ਪਿੰਡਾਂ ਚ ਵੀ ਹੈਗੀਆਂ, ਪਰ ਸ਼ਹਿਰ ਤੁਸੀਂ ਕਿਹਾ ਨਾ ਆਪਣੀ ਜਗ੍ਹਾ।
ਸਹੀ ਹੈ, ਸ਼ਹਿਰ ਵੀ ਚਲੋ ਕਿੰਨੀਆਂ ਸਹੂਲਤਾਂ ਨੇ ਸ਼ਹਿਰ ਦੇ ਵਿੱਚ ਵੀ ਬਾਜ਼ਾਰ ਵਿੱਚ ਕੋਈ ਸੌਦਾ ਪੱਤਾ ਝੱਟ ਜਾ ਕੇ ਚੀਜ਼ ਲੈ ਆਉਣੀ।
ਹਾਂ,
ਟਾਕਟਰ ਕੋਲ ਜਾਣਾ, ਤਾਂ ਚੱਲ ਜਾਣਾ ਕੋਈ ਵੀ ਕੰਮ ਹੈ, ਜਲਦੀ ਨਾਲ ਚੱਲ ਜਾਣਾ ਅਤੇ ਜੇ ਆਪਾਂ ਪਿੰਡ ਚੱਲੇ। ਚੱਲ ਕੇ ਜਾਣਾ ਪੈਂਦਾ ਨਾ ਉਹਨੂੰ
ਹਾਂ-ਹਾਂ, ਚੱਲ ਕੇ ਜਾਣਾ ਨਾਲੇ ਕਦੇ ਕਦੇ। ਰਿਕਸ਼ਾ ਮਿਲਣਾ, ਨਹੀਂ ਮਿਲਣਾ, ਆਟੋ ਮਿਲਣਾ, ਉਹ ਵੀ ਉੱਦੋਂ ਦੇ। ਕਿੰਨੇ ਆਟੋ ਲੱਗੇ ਹੁੰਦੇ, ਜਿੱਥੇ ਮਰਜ਼ੀ ਚੱਲ ਜਾਓ।
ਇਵੇ ਨਾ, ਹਾਂ ਬਹੁਤ ਵਧੀਆ ਹੂੰਦਾ, ਸ਼ਹਿਰ ਵੀ ਵਧੀਆ। ਘਰ ਬੈਠੇ ਵੀ ਆਪਾਂ ਸ਼ਹਿਰ ਕੰਮ ਕਰ ਸਕਦੇ ਹਾਂ, ਆਪਣਾ ਕੋਈ ਵੀ ਕੰਮ ਕਰ ਸਕ। ਪੱਖਲੀਆਂ, ਸ਼ਹਿਰ। ਘਰ ਬੈਠੇ ਕਮਾਈ ਕਰ ਸਕਦੇ ਹਾਂ, ਉਹ ਸਾਨੂੰ ਪਿੰਡ 'ਚ ਨਹੀਂ, ਓਦਾਂ ਮਿਲਦਾ। ਹੈਗੀ।
ਨਹੀਂ ਮਿਲਦੀ। ਹਾਂ, ਤੁਸੀਂ ਤੁਹਾਨੂੰ ਕਿਹੜਾ ਵਧੀਆ ਲਗਦਾ? ਮਤਲਬ ਸ਼ਹਿਰ ਚੰਗਾ ਕਿ ਪਿੰਡ।
ਹਾਂਜੀ ਨਹੀਂ, ਸਾਨੂੰ ਸਾਡਾ ਪਿੰਡ ਹੈ, ਓਦਾਂ ਤੇ ਸ਼ਹਿਰ ਵੀ ਸਾਨੂੰ ਲਾਗੇ ਹੀ ਪੈਂਦਾ ਹੈ।
ਅੱਛਾ, ਸ਼ਹਿਰ ਵੀ ਲਾਗੇ ਪੈਂਦਾ ਅੱਛਾ ਸ਼ਹਿਰ 'ਚ ਜੇ ਹੋਈ ਹੈ, ਤੇ ਸ਼ਹਿਰ ਫੇਰ ਕਿਤੇ ਜਾਣ ਦੀ ਲੋੜ ਨੀ ਝਾਟੀ ਹੀ ਲੈਣ ਦਾ। ਪਿੰਡ ਜਦੋਂ ਜਾਂਚ ਦੀ ਲੋੜ ਪੈਂਦੀ ਹੈ।
ਪਿੰਡਾਂ ਵਰਗੀ ਆ ਵੇਖੋ, ਸਾਗ ਆਪਣਾ ਸਬਜ਼ੀਆਂ ਬੀਜ ਲੈਂਦੇ ਹਾਂ, ਕਿੰਨੀਆਂ ਚੀਜ਼ਾਂ ਹਨਾ, ਆਪਾਂ ਘਰ ਦੀਆਂ ਗਾ ਲੈਂਦੇ ਹਾਂ ਤਣੀ
ਮੈਂ ਸੁਣਿਆ ਕਈ ਸ਼ਹਿਰਾਂ ਚ ਤਾਂ ਪਾਣੀ ਵੀ ਨੀ ਵਧੀਆ ਹੁੰਦਾ।
ਪਾਣੀ ਵੀ ਨਹੀਂ ਇੱਥੇ ਪਿੰਡਾਂ ਚ ਖੁੱਲ੍ਹਾ ਪਾਣੀ ਵਰਤਣਾ, ਤੇ ਸ਼ਹਿਰੀ ਤੇ ਫੇਰ ਪਿੰਡਾਂ ਵਾਲਿਆਂ ਕੋਲ ਏਦਾਂ ਸਾਗ ਦੁੱਧ ਤੇ ਮੰਗਵਾਂਦੇ ਨੇ ਨਾ, ਸਾਡਾ ਤੇ ਚਲੋ ਆਪਨਾ ਸਾਰਾ ਘਰ ਦਾ ਹੁੰਦਾ ਏ।
ਹਾ ਸਾਰਾ ਕੁੱਝ ਆਪਣਾ। ਨਾ ਪਰ। ਇਹ ਹੈਗਾ ਬੀ ਸ਼ੇਰਾਂ ਚ ਜੇ ਬੱਤੀ ਚੱਲ ਜੇ ਨਾ ਤੇ ਉਹ ਛੇਤੀ ਆ ਜਾਂਦੀ। ਪਰ ਪਿੰਡਾਂ ਚ ਨਈ ਆਉਂਦੀ।
ਪਿੰਡਾਂ ਚ ਹਾ ਇਹ ਤੇ ਗੱਲ ਹੈਗੀ ਐ। ਸਗੋਂ ਵਧੀਆ ਜੇ ਕਦੀ-ਕਦੀ ਕੱਟ ਲੱਗਣਾ ਚਾਹੀਦਾ। ਗੋਕੀ ਭੈਣ ਭਰਾ ਸਾਰੇ ਬਾਰ ਨਿਕਲ ਕੇ ਕੱਠੇ ਹੋ ਕੇ ਬੇਹ ਜਾਂਦੇ ਨੇ। ਇਨੇ ਨਾ ਈ ਅਗਲੇ ਦਾ ਪਿਆਰ-ਮੁਹਬਤ ਵਧਦਾ ਫਿਰ।
ਸ਼ੈਰਾਂ ਚ ਤੇ ਕੇਹੰਦੇ ਬੱਤੀ ਬੰਦ ਹੁੰਦੀ ਵੀ ਐ ਤਾ ਵੀ ਛੇਤੀ ਆ ਜਾਂਦੀ। ਕੋਈ ਬਾਰ ਨਿਕਲਦਾ ਨੀ।
ਹੁੰ। ਸ਼ੈਰਾਂ ਚ ਇਹ ਵ ਨਾ ਬੀ ਜੇ ਬੱਤੀ ਬੰਦ ਹੋ ਜੇਗੀ ਉਹਨਾਂ ਨੂੰ ਹਵਾ ਨੀ ਲੱਗਨੀ। ਖੁੱਲ੍ਹੀ ਜਗ੍ਹਾ ਨੀ ਇੰਨੀ ਹੁੰਦੀ ਹੈਗੀ। ਹੇਨਾ। ਤੇ ਪਿੰਡਾਂ ਦੇ ਵਿੱਚ ਤੇ ਕਿੰਨੀ ਖੁੱਲੀ-ਖੁੱਲੀ ਜਗਾ ਲੋਕਾਂ ਦੀ ਘਰਾਂ ਦੇ ਵਿੱਚ ਗਲੀਆਂ ਚ ਦਰਖਤ
ਹਾਂ।
ਤੇ ਕੋਈ ਏਨਾ ਜਾਪਦਾ ਨੀ ਐ ਚਲੋ ਬੱਤੀ ਵੀ ਬੰਦ ਹੋ ਜੇ ਤੇ ਜਾਪਦਾ ਨੀ ਏਨਾ। ਹਵਾ ਵੱਗਦੀ ਐ। ਖੁੱਲੇ ਜਗ਼੍ਹੇ ਵ ਘਰ ਵੀ ਖੁਾਲਾ ਵੇ ੜੇ ਹੁੰਦੇ ਨੇ। ਤੇ ਸ਼ੈਰਾਂ ਦੇ ਵਿੱਚ ਨੀ ਨਾ ਹੁੰਦੇ ਹੈਗੇ।
ਨਾਲੇ ਪਿੰਡ ਵਿੱਚ ਪਤਾ ਕੀ ਆ, ਇੰਨਾ ਮਤਲਬ ਕਿ ਰੌਲਾ ਰਾਲਾ ਨੀ ਹੁੰਦਾ। ਸ਼ਾਂਤੀ ਹੁੰਦੀ ਆ। ਸ਼ੈਰਾਂ ਚ ਰਹੀਏ, ਤੁਹਾਨੂੰ ਪਤਾ ਟ੍ਰੈਫਿਕ ਕਿੰਨਾ ਹੁੰਦਾ ਵਾ। ਉਹ ਜੇ ਜਿਹੜੇ ਘਰ ਲਾਗੇ ਹੁੰਦੇ ਆ ਉਹ ਸ਼ੋਰ ਓਦਾਂ ਹੀ ਪੈਂਦਾ ਰਹਿੰਦਾ।
ਹਾਂਜੀ, ਇਹਦੇ ਪਿੰਡਾਂ ਵਿੱਚ ਸ਼ੋਰ ਨੀ ਨਾ ਹੈਗਾ ਏਨਾ।
ਆਂ ਇੰਨਾ ਨੀ ਹੈਗਾ। ਸ਼ਾਂਤੀ ਹੁੰਦੀ ਆ ਉਹ। ਬਸ ਚਿੜੀਆਂ ਦੀ ਵਾਜ਼ ਆਉਂਦੀ ਰਹਿੰਦੀ।
ਹਾਂਜੀ। ਏਹ ਹੁੰਦਾ ਸਵੇਰੇ-ਸਵੇਰੇ ਉਠੋ, ਪਿੰਡ ਦੀ ਠੰਡੀ-ਠੰਡੀ ਹਵਾ ਲਓ। ਪੰਛੀ ਬੋਲਦੇ ਨੇ ਹੇਨਾ ਵਧੀਆ ਲੱਗਦਾ ਸਵੇਰੇ-ਸਵੇਰੇ।
ਵਧੀਆ ਲੱਗਦਾ। ਉਹ ਹਵਾ ਜਿਹੜੀ ਬੋਤ ਵਧੀਆ ਹੁੰਦੀ ਐ। ਉਹ ਸ਼ੈਰ ਚ ਤੇ ਹਵਾ ਕਿੱਧਰੋ ਆਉਣੀ ਨੀ। ਜੇਗ ਘਰ ਏਹ ਚਾਰ ਚਪੇਰਾਂ ਤੋਂ ਢੱਕੇ ਹੁੰਦੇ।
ਜਗ੍ਹਾ ਨੀ ਉਹ ਫੇਰ ਜਗ੍ਹਾ ਵੀ ਉਨੀ ਕੁ ਹੁੰਦੀ ਐ ਨਾ ਪਿੰਡ ਸ਼ੈਰਾਂ ਦੇ ਵਿੱਚ
ਹਾਂ-ਹਾਂ। ਪਰ ਜੇ ਵੇਖਿਆ ਜਾਏ ਤਾਂ ਨੌਕਰੀਆਂ ਨਾਕਰੀਆਂ ਪਰ ਸ਼ੈਰ ਚ ਹੁੰਦੀਆਂ ਜ਼ਾਦਾ।
ਹਾਂਜੀ।
ਮੈਂ ਜਾਂਨੀ ਆਂ ਨਾ, ਮੈਂ ਕਈ ਲੋਕ ਵੇਖੇ ਨੇ।
ਹਾਂ-ਹਾਂ। ਪਰ ਹੁਣ ਜਿਹਨਾਂ ਦਾ ਕਾਰੋਬਾਰ ਹੈ, ਨੌਕਰੀਆਂ ਵਾਲੇ ਨੇ, ਉਹਨਾਂ ਨੂੰ ਫਿਰ ਰਹਿਣਾ ਪੈਂਦਾ ਨਾ ਸ਼ਹਿਰ।
ਹਾਂ, ਉਹ ਵੀ ਗੱਲ ਹੈ ਨਾ ਕਈ ਮਤਲਬ ਪਿੰਡ ਚੋਂ ਸ਼ਹਿਰ ਚੱਲ ਜਾਂਦੇ ਆ।
ਹਾਂਜੀ। ਜਦੋਂ ਫਿਰ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ, ਉਹਨਾਂ ਨੂੰ ਹੁੰਦਾ ਵੀ ਅਸੀਂ ਪਿੰਡ ਹੁਣ ਜਾਈਏ। ਫਟਾਫਟ ਪਿੰਡ ਚ' ਜਾਈਏ ਜਾ ਕੇ ਪਿੰਡ ਦੀਆਂ ਰੌਣਕਾਂ
ਹਾਂ- ਹਾਂ ਫੇਰ ਛੁੱਟੀਆਂ ਚ' ਪਿੰਡ ਹੁੰਦੇ ਆ।
ਹਾਂਜੀ।
ਉਹ ਰਹਿੰਦੇ ਭਾਵੇ ਸ਼ਹਿਰ ਪਰ ਛੁੱਟੀਆ ਚ' ਪਿੰਡ ਆਉਂਦੇ ਆ।
ਪਿੰਡ ਆਉਦੇ ਨੇ ਜਿੱਦਾਂ ਹੁਣ ਬੰਬੀਆਂ ਹੁੰਦੀਆਂ 'ਚ ਬੱਚੇ, ਫੇਰ ਬੱਚੇ ਉਹਦੇ ਚ' ਠੰਡੇ ਪਾਣੀ ਚ' ਨੌਦੇ- ਧੋਂਦੇ।
ਉਹਦਾ ਆਪਣਾ ਹੀ ਅਲੱਗ ਮਜ਼ਾ ਹੁੰਦਾ।
ਕਿਹੜਾ ਪਿੰਡ ਚ' ਖੇਡਣਾ, ਹੱਸਣਾ ਬੱਚਿਆਂ ਨੇ ਇੱਕ ਦੂਜੇ ਨਾਲ ਉਹ ਫੇਰ ਇਨਾ ਸ਼ੈਰਾਂ ਚ ਨਈ ਨਾ ਹੈਗਾ।
ਬਾਰ ਤੇ ਫੇਰ ਆਪੋ ਆਪ ਈ ਆ।
ਹੁੰ।
ਹੇਨਾ।
ਸ਼ੈਰਾਂ ਚ ਤੇ ਫੇਰ ਬੱਚੇ ਬਾਰ ਨੀ ਨਾ ਨਿਕਲਦੇ ਖੇਡਣ ਵਾਸਤੇ ਵੀ ਘੱਟ ਈ ਨਿਕ
ਬੋਤ ਘੱਟ ਨਿਕਲਦੇ ਆ। ਬੜੇ ਘੱਟ ਨਿਕਲਦੇ ਆ, ਸਾਰਿਆਂ ਨੂੰ ਉੱਥੇ ਆਪਨੇ ਕੰਮ ਦੀ ਹੁੰਦੀ ਬਸ।
ਹਾਂਜੀ। ਸ਼ਹਿਰਾਂ ਚ' ਤੇ ਪਤਾ ਨੀ ਲੱਗਦਾ ਵੀ ਕੋਈ ਘਰ ਹੈਗਾ ਕਿ ਨਹੀਂ ਹੈਗਾ। ਹਨਾ। ਆਪਣੇ ਹੁਣ ਸਵੇਰੇ ਸਵਖਤੀ ਟੈਮ ਦਾ ਚੱਲ ਜਾਣਾ। ਸ਼ਾਮਾਂ ਨੂੰ ਘਰ ਆਉਣਾ ਆਣ ਕੇ, ਨੌ- ਨੌ ਵਜੇ। ਹਾਂਜੀ। ਫਿਰ ਉਹਨਾਂ ਦਾ ਕੀ ਪਤਾ ਲੱਗਣਾ, ਤੇ ਪਿੰਡਾਂ ਦਾ ਤਾਂ ਤੁਹਾਨੂੰ ਪਤਾ ਖੁੱਲੇ ਦਿਲ ਵਾਲੇ
ਹਾਂ। ਨਾਲੇ ਉਹ ਸ਼ਹਿਰਾਂ ਚ' ਰੋਟੀ ਵੀ ਨੀ ਛੇਤੀ ਖਾਂਦੇ ਤੇ ਅਸੀਂ ਤੇ ਪਿੰਡ ਵਾਲੇ ਛੇ- ਸੱਤ
ਹਾਂਜੀ। ਅਸੀਂ ਤੇ ਟੈਮ ਨਾਲ ਰੋਟੀ ਖਾ ਕੇ ਤੇ ਸੌ ਜਾਣਾ ਹੁੰਦਾ ਵਾ। ਚਲੋ ਹੁਣ, ਸੌ ਜਈਏ ਸਵੇਰੇ ਫ ਟੈਮ ਨਾਲ ਉੱਠਣਾ। ਸ਼ਹਿਰੀਆਂ ਨੇ ਫੇਰ ਆਪਣੇ ਹਿਸਾਬ ਨਾਲ ਸੌਣਾ ਤੇ ਉਸ ਹਿਸਾਬ ਨਾਲ ਹੀ ਉਠਣਾ।
ਰਾਤ ਨੂੰ ਵੀ ਗੱਲਾਂ ਮਾਰੀ ਲਈ ਦੀਆਂ ਕੋਠੇ ਚੜ੍ਹ ਕੇ।
ਹਾਂਜੀ ਏਦਾਂ ਈ ਤੇ ਰਾਤ ਨੂੰ ਕਿੰਨੇ ਕਿੰਨੀ ਦੇਰ ਤੱਕ ਆਪਾਂ ਗੱਲਾਂ ਬਾਤਾਂ ਗਲੀ ਚ ਖਲੋ ਕੇ ਵੀ ਕਰਦੇ ਰਹਿੰਨੇ ਆਂ।
ਹੈਗੀ ਐ ਸ ਦੋਵੇਂ ਚੀਜ਼ਾਂ ਆਪਣੇ ਆਪਣੀ ਮਤਲਬ ਸਈ ਜਗ੍ਹਾ ਤੇ
ਸਹੀ ਨੇ ਸ਼ਹਿਰ ਵੀ ਨਾ ਹੋਏ ਤੇ ਫੇਰ ਲੋਕੀ ਕਿੱਦਾਂ ਰਹਿਣ ਹੈਨਾ। ਕੋਈ ਸਮਾਨ ਲਿਆਔਨਾ ਹੋਏ ਬਾਜ਼ਾਰ ਚੋਂ ਤੇ ਫੇਰ ਕਿੱਥੇ ਜਾਏ।
ਬਾਜ਼ਾਰ ਚ ਏ ਹੁੰਦਾ ਵਾ ਵੀ ਕਈ ਸ਼ਹਿਰਾਂ ਚ ਨਾ ਮੀਂਹ ਥੋੜਾ ਜੇਆ ਪੈਂਦਾ ਤੇ ਪਾਨੀ ਭਰ ਜਾਂਦਾ ਏ ਵੀ ਹੈਗਾ ਵਾ।
ਮਤਲਬ ਆਪਨੇ ਪਿੰਡ ਪਿੰਡ ਸ਼ਹਿਰ ਵੀ ਸਹੀ ਐ। ਜੇ ਸ਼ਹਿਰ ਚ ਆਪਾਂ ਜਾਵਾਂਗੇ ਤੇ ਫੇਰ ਈ ਆਪਾਂ ਚੀਜ਼ਾਂ ਖ਼ਰੀਦ ਕੇ ਲਿਆਵਾਂਗੇ।
ਹੂੰ ਔਧਰ ਏ ਚੀਜ਼ਾਂ ਕਈ ਸਸਤੀਆਂ ਵੀ ਹੁੰਦੀਆਂ ਨੇ। ਹੈਨਾ। ਕੋਈ ਚੀਜ਼ਾਂ ਸਸਤੀਆਂ, ਕਈ ਮਹਿੰਗੀਆਂ, ਪਿੰਡਾਂ 'ਚ ਤਾਂ ਕਦੇ- ਕਦੇ ਕੋਈ ਚੀਜ਼ ਨਹੀ ਮਿਲਦੀ।
ਪਿੰਡਾਂ ਚ ਤੇ ਚਲੋ ਦੁਕਾਨਾਂ ਹੀ ਘੱਟ ਹੁੰਦੀਆਂ ਨੇ ਆ ਮਾੜੀਆਂ ਮੋਟੀਆਂ ਪਾਈਆਂ ਹੁੰਦੀਆਂ ਨੇ। ਬੱਚਿਆਂ ਦੇ ਖਾੜ ਖੂਨ ਨੂੰ ਥੋੜੀਆਂ ਥੋੜੀਆਂ ਚੀਜ਼ਾਂ ਰੱਖੀਆਂ ਹੁੰਦੀਆਂ।
ਕਦੇ -ਕਦੇ ਬੱਤੀ ਜੇ ਖਰਾਬ ਹੋ ਜਾਵੇ, ਸੁਚ ਸੱਚ ਤੇ ਉਹਵੀ। ਕਿੰਨਾ ਚਿਰ ਡੀਕਨਾ ਪੈਂਦਾ ਕੋਈ ਆਏ ਸ਼ਹਿਰੋਂ ਤੇ ਇਹ ਵੀ ਗੱਲ ਹੁੰਦੀ ਸ਼ਹਿਰ ਚ ਤੇ ਏਕ ਫੋਨ ਕਰੋ ਤੇ ਆ ਜਾਂਦੇ ਅ ਬੜਾ ਸੋਖ ਵਾ ਸ਼ਹਿਰ ਦਾ ਵੀ
ਨਹੀਂ ਮੈਨੂੰ ਤਾਂ ਦੋਵੇਂ ਚੀਜ਼ਾਂ ਹੀ ਸਹੀ ਨੇ ਵੀ ਚਲੋ ਸ਼ਹਿਰ ਵੀ ਆਪਣੀ ਜਗਾ ਸਹੀ ਏਹ ਪਿੰਡ ਵੀ ਸਹੀ ਹੈ
ਹਾਂ ਦੋਵੇਂ ਚੀਜ਼ਾਂ ਹੀ ਸਹੀ ਆ ਆਪੋ ਆਪਣੀ ਉਹਨਾਂ ਦੀ ਹੈਗੀ ਨਾ
ਹੁਣ ਪਿੰਡਾਂ ਵਾਲੇ ਨੇ ਉਹ ਬੱਚੇ ਵੇਖੋ ਉਹਨਾਂ ਦੇ ਸ਼ਹਿਰਾਂ ਚ ਜਾ ਕੇ ਪੜ੍ਹਨ ਡਏ ਨੇ ਪਿੰਡ ਵਾਲੇ ਸਕੂਲਾਂ ਚ ਤੇ ਬੱਚੇ ਪਾਉਂਦੇ ਨੀ ਹੈ
ਹਾਂ ਕਈ ਨਹੀਂ ਪਾਉਂਦੇ ਏਹਨਾਂ ਨੂੰ ਲੱਗਦਾ ਵੀ ਨਹੀਂ ਵਧੀਆ ਪਰ ਕਈ ਥਾਵਾਂ ਤੇ ਪਿੰਡ ਵਾ ਸਕੂਲ ਵਧੀਆ ਹੁੰਦੇ ਏ ਕਈ ਜਗਾ ਨਹੀ ਹੁੰਦੇ ਪਰ ਕਈ ਜਗਾ ਹੁੰਦੇ ਆ
ਪਿੰਡਾਂ ਵਾਲੇ ਵੀ ਸ਼ਹਿਰਾਂ ਦੇ ਸ਼ਹਿਰ ਭੇਜਦੇ ਨੇ ਬੱਚਿਆਂ ਨੂੰ ਪੜਨ ਵਾਸਤੇ
ਭੇਜਦੇ ਵੱਡੇ ਵੱਡੇ ਸ਼ਹਿਰਾਂ ਚ ਇੱਥੋਂ ਹੀ ਬੱਸਾਂ ਆਨ ਲੰਘਦੀਆਂ ਨੇ
ਹਾਂਜੀ ਪਿੰਡਾਂ ਦੇ ਵਿਚੋਂ ਵੀ ਲੰਘ ਕੇ ਜਾਂਦੀਐਂ ਪਿੰਡਾਂ ਦੇ ਬੱਚੇ ਲੈ ਕੇ ਜਾਂਦੇ ਨੇ
ਹਾਂ, ਪਿੰਡਾਂ ਲੈ ਕੇ ਜਾਂਦੇ, ਕਈ ਤਾਂ ਇੱਥੇ ਜਾਂਦੇ ਨੇ। ਗੱਲ ਹੁੰਦੀ ਨਾ ਵੀ ਕਿੰਨੀ ਚੀਜ਼ ਵਧੀਆ ਐ।
ਹਾਂ ਨਹੀਂ ਬੋੱਤ ਵਧੀਆ ਏਦਾਂ ਪਿੰਡ ਵੀ ਵਧੀਆ ਐ ਆਪਨੇ।
ਹਾਂ ਦੋਵੇਂ ਚੀਜ਼ਾਂ ਈ ਵਧੀਆ ਔਰ ਆਪੋ ਆਪਨੀ ਜਗ੍ਹਾ ਵਾ, ਜੇ ਸ਼ਾਂਤੀ ਸੂਂਤੀ ਲੈਨੀ ਆ।
ਨਾਲੇ ਆਪਨੀ ਪਸੰਦ ਐ ਨਾ ਕਿ ਨੂੰ ਸ਼ਹਿਰ ਰਇਨਾ। ਪਸੰਦ ਐ ਕੇਨੂੰ ਪਿੰਡ ਚ ਰਹਿਣਾ ਪਸੰਦ ਆ ਨਾ, ਹੁੰ।
ਚਲੋ ਠੀਕ ਆ ਫੇਰ ਮੈਂ ਤਾਹਨੂੰ ਫੇਰ ਫੋਨ ਕਾਰਦੀ ਵਿੱਚ ਆਉਣ ਡੀ ਆ ਠੀਕ ਆ ਸਤਿ ਸ੍ਰੀ ਅਕਾਲ